ਹੈਲੋ।
ਹਾਂਜੀ ਸ਼ਰਦਾ ਕੈਸੇ ਓ।
ਹਾਂਜੀ ਬੜੀਆ ਹੋਰ ਕੀ ਕਰ ਰਹੀ ਫ੍ਰੀ ਸੀ।
ਫ੍ਰੀ-ਫ੍ਰੀ ਅੱਜ ਅਸੀਂ ਮਾਈਕੇ ਕੁੰਮਣ ਆਏ ਹੋਏ ਰੈਸਟ ਤੇ ਮੋੜ ਤੇ ਲੱਗੇ ਹੋਏ ਦੋ-ਤਿੰਨ ਦਿਨ।
ਅੱਛਾ ਰੈਸਟ ਮੋਡ ਤੇ ਸਈ ਐ। ਪਰ ਨਈ ਜੇੜਾ ਕਰਨ ਵਾਲਾ ਬੰਦਾ ਐ ਨਾ ਓ ਰੈ
ਨਈ ਲੱਗ ਸਕਦਾ ਏ ਤਾਂ ਹੈ ਬਟ ਫੇਰ ਵੀ ਥੋੜਾ-ਬੋਹਤਾ ਤਾ ਕਰ ਹੈ ਨਾ ਕਰਵਾਣਾ ਵੀ ਚਇਦਾ ਐ ਹਾਂ ਬਿਲਕੁਲ- ਬਿਲਕੁਲ। ਥੋੜਾ ਮੂਡ ਚਿਲ ਜੇਹਾ ਹੋ ਜਾਂਦਾ ਹੈਨਾ।
ਹੂੰ।
ਹਾਂ ਬਿਲਕੁਲ ਰੀਫਰੈਸ਼ ਹੋ ਜਾਂਦਾ ਬੰਦਾ ਸਈ ਐ। ਔਰ ਜਦੋਂ ਜਾਂਦਾ ਟਾਈਮ ਆਦਾ ਨਾ ਫੇਰ ਓਹੀ ਕੰਮ ਚੇਤੇ ਆਦੇ ਯਾਰ ਜਾ ਕੇ ਅਸੀਂ ਆਹ ਕਰਨਾ ਕਰੇ ਆਹ ਕੰਮ ਰਹਿ ਗਿਆ ਹੈਨਾ ਕਰੇ ਜਾ ਕੇ ਸਾਰੀ ਡਸਟਿੰਗ ਦੋਬਾਰਾ ਕਰਨੀ ਸਕੀ ਯੇ ਵੋ
ਤੇ ਤੁਸੀਂ ਕਿੰਨੇ ਦਿਨ ਦੀ ਛੁੱਟੀ ਤੇ ਆਏ ਓ?
ਅਸੀਂ ਆਈ ਸੀਏ ਫਰਾਈਡੇ। ਸੈਟਰਡੇ ਸੰਡੇ ਮੰਡੇ ਚਲੇ ਜਾਣਾ ਅਸੀਂ।
ਠੀਕ ਐ ਂਔਰ ਭਈਆ ਵੀ ਨਾਲ ਆਏ ਆ। ਠੀਕ ਹੈ ਸਈ ਐ ਨਾ।
ਹੋਰ ਕੀ ਇੰਜੋਏ ਕਰੋ ਔਰ ਹਸ ਬੈਂਡ ਨੂੰ ਨਾਲ ਲਿਆ ਕੇ ਫਿਰ ਇੰਜੋਏ ਕਰਨਾ ਓ ਮਜ਼ਾ ਜਿਹਾ ਥੋੜਾ ਨਾ ਹੁੰਦਾ। ਓ ਫੇਰ ਹਾਂ ਸੇਮ ਹੀ ਲੱਗਦਾ ਓ ਬੰਦਾ ਖੁੱਲ ਕੇ ਅਪ ਣੇ ਨਾ ਕਜ਼ਨਸ ਨਾਲ ਅਪਣੇ ਅ ਬ੍ਰਦਰ ਸਿਸਟਰ ਨਾਲ ਗੱਲ ਨੀ ਕਰ ਸਕਦਾ। ਬੰਦਾ ਹੈਨਾ ਐਦਾਂ
ਕਿ ਜ਼ਿਆਦਾ ਵੀ ਹੱਸ ਲੋਕ ਕਹਿਣਗੇ ਇਹ ਜ਼ਿਆਦਾ ਹੱਸਦੀ ਪੀ
ਆਹੋ ਹਾਂਜੀ ਹਾਂਜੀ।
ਹੂੰ
ਅੱਛਾ ਮੇਰੀ ਸਿਸਟਰ ਵੀ ਇੱਥੇ ਲੋਕਲ ਹੀ ਵੇਆਈ ਨਾ ਹਾਂਜੀ ਹਾਂਜੀ ਬੱਚੇ ਵੀ ਵਧੀਆ। ਤੇ ਉਨਾਂ ਦਾ ਵੀ ਬੇਟਾ ਇੱਥੇ ਆਇਆ ਹੋਇਆ ਸੀਗਾ ਤੇ, ਫਿਰ ਸਾਰਿਆਂ ਨੇ
ਅੱਛ, ਹੂੰ ਤੁਹਾਡੇ ਕਿੰਨੇ ਬ੍ਰਦਰ ਸਿਸਟਰ ਅਨ?
ਮੇਰੇ ਇੱਕ ਬ੍ਰਦਰ ਐ। ਤੇ ਇੱਕ ਸਿਸਟਰ ਐ, ਦੋਨੋਂ ਵੱਡੇ ਮੇਰੇ ਤੋਂ।
ਅੱਛਾ, ਔਰ ਔ ਕਿੱਥੇ ਵਿਆਹੇ ਹੋਏ ਐ ਸਿਸਟਰ?
ਸਿਸਟਰ ਮੇਰੇ ਲੋਕਲ ਈ ਆ, ਦਸ ਮਿੰਟ ਦੀ ਹਾਂਜੀ ਦਸ ਪੰਦਰਾਂ ਮਿੰਟ ਦਾ ਬਸ ਡਿਸਟੈਂਸ ਵਾ, ਬਟ ਲੋਕਲ ਵਾਲੇ ਵੀ ਡੇਲੀ ਨਹੀ ਆ ਹੁੰਦਾ ਕਿਤੇ ਐਮਰਜੈਂਸੀ ਹੋਵੇ ਫੇਰ ਹੀ ਰਹਿਣ ਦਿੰਦੇ ਅਦਰਵਾਈਜ਼
ਹੂੰ, ਨੀ ਡੇਲੀ ਤੇ ਦੇਖੋ ਚੰਗਾ ਈ ਨਹੀਂ ਲੱਗਦਾ।
ਹਾਂ ਆਪ ਇਨੀ ਨਹੀਂ ਬਿਲਕੁਲ ਬਿਲਕੁਲ ਹਾਂ। ਔਣ ਪਹਿਲਾਂ ਈ ਸਾਡੇ ਵੈਸੇ ਵੀ ਨਾ ਇੱਧਰ ਪਠਾਨਕੋਟ ਥੋੜ੍ਹਾ ਜਿਹਾ ਮਾਹੌਲ ਹੈਗਾ। ਆਪਣੀ ਸਾਡੇ ਉੱਧਰ ਕਪੂਰਥੱਲੇ ਨਾਲੋਂ ਇੱਧਰ ਥੋੜ੍ਹਾ ਮਾਹੌਲ ਹੈਗਾ ਬੈਕ। ਇੰਨਾ ਡਿਵੈਲਪਮੈਂਟ ਨੀ ਹੈਗਾ ਸੋਚ ' ਕਹਿ ਲਉ। ਜਾਂ ਰਹਿਣ ਸਹਿਣ 'ਚ ਕਹਿ ਲਓ ਇੰਨਾ ਨਹੀਂ ਹੈਗਾ ਜ਼ਿਆਦਾ ਜੋ ਆਪਣੇ ਕਪੂਰਥਲੇ, ਜਲੰਧਰ ਗਰ 'ਚ ਹੈਗਾ।
ਬਿਲਕੁਲ ਬਿਲਕੁਲ।
ਹੈ ਨਾ ਤੇ ਉਹ ਤਾਂ ਕਰਕੇ ਵੀ ਇਨਲੋਸ ਵੀ ਨਹੀਂ ਹੈ ਲੋਅ ਕਰਦੇ ਤਾਂ ਆਪ ਨੂੰ ਵੀ ਨੀ ਪੇਕੇ ਵੀ ਨਹੀਂ ਕਹਿੰਦੇ ਵੀ ਤੁਸੀਂ ਡੇਲੀ ਆਓ, ਜਿੱਦਾਂ ਆਪ ਆਪਣੇ ਉੱਥੇ ਚੱਲਦਾ ਆ ਹਨਾ। ਵੀ ਲੋਕਲ ਆ ਕੁੜੀ ਵੇਆਈ ਤੇ ਡੇਲੀ ਕੋਈ ਨਹੀਂ ਜਾਓ ਜਾਂ ਜਵਾਈ ਵੀ ਆ ਜਾਂਦੀ ਜਾਂ ਕੁਛ ਵੀ ਹੈ ਨਾ ਆਪ ਆਪਣੇ ਇੱਦਾਂ ਹੈ ਨੀਂ ਇੱਧਰ ਕੁਛ ਵੀ
ਪਰ ਇਕ ਗੱਲ ਐ ਨਾ, ਹਰ ਚੀਜ਼ ਲਿਮਿਟ ਵਿੱਚ ਹੀ ਅੱਛੀ ਲੱਗਦੀ ਆ ਅਤੀ ਤੇ ਹਰ ਚੀਜ਼ ਦੀ ਖ਼ਰਾਬ ਐ।
ਬਿਲਕੁਲ ਹਰ ਇੱਕ ਰਿਸ਼ਤੇ ਨੂੰ ਨਾ ਉੱਥੇ ਕੀ ਰੱਖੋ ਜਿੱਥੇ ਅੱਛਾ ਲੱਗਦਾ ਆ। ਬਾਅਦ ਵਿੱਚ ਓਵਰ ਵੀ ਕਰਕੇ ਕਿਤੇ ਨਾ ਕਿਤੇ ਗੱਲ ਦਾ ਕੁ ਪਤਾ ਲੱਗ ਜਾਵੇ ਕੁਛ ਵੀ ਆ ਹਨਾ, ਉਹ ਫੇਿਰ ਬਾਅਦ ਵਿੱਚ ਉਹ ਗੱਲ ਨੀ ਬਣਦੀ।
ਡੇਲੀ ਬੇਸਿਸ ਚਾਵਾਂਗੇ ਹਰ ਵੀਕਨੈਸ ਸਟਰ੍ਰੈਂਥ ਪਤਾ ਲੱਗ ਜੇ ਅਗਲੇ ਬੰਦੇ ਨੂੰ ਔਰ ਜਦੋਂ ਲੜਾਈ ਹੋਈ ਨਹੀਂ ਬਸ ਉਹ ਅਗਲੀਆਂ ਪਿਛਲੀਆਂ ਸਾਰੀਆਂ ਹੋ ਜਾਂਦੀਆਂ ਗੱਲਾਂ।
ਹਾਂ, ਹਾ।
ਕਈ ਵਾਰੀ ਇੱਥੇ ਗੱਲ ਕਰਦੇ ਆ ਕਿ ਤੂੰ ਆਪਣੇ ਮੰਮੀ ਪਾਪਾ ਨੂੰ ਬੁਲਾ ਲੈ ਇੱਥੇ ਇੱਥੇ ਗੱਲ ਕਰਦੇ ਸਾਰੇ, ਕਿ ਬੇਚਾਰੇ ਅਗਰ ਉਹ ਹਲ ਤੇਰਾ ਬ੍ਰਦਰ ਓ ਭਾਬੀ ਬਾਹਰ ਚਲੇ ਗਏ, ਤੇ ਉਹ ਕੀ ਕਰਨਗੇ। ਮੈਂ ਕਿਹਾ ਨਈ- ਨਈ, ਮੈਂ ਕਿਹਾ ਡਿਸਟੈਂਸ ਠੀਕ ਹੈ ਮੈਂ ਕਿਹਾ ਫੋਨ ਹੈਗੇ ਹੈ ਨਾ ਬਸ।
ਹਾਂ ਬਸ, ਬਸ ਸਹੀ ਗੱਲ ਐ।
ਹੂੰ, ਕਿਉਂਕਿ ਅਹ ਜੋ ਆ ਹੁੰਦੇ ਨਾ ਥੋੜਾ ਇਨਾਂ ਵਿੱਚ ਥੋੜ੍ਹਾ ਡਿਸਟੈਂਸ ਬਣਾ ਕੇ ਰੱਖੋ ਜ਼ਿਆਦਾ ਸਹੀ ਰਹਿੰਦਾ।
ਇੱਕ ਇਹਨਾਂ ਵਿੱਚ ਲਾਈਨ ਹੀ ਜਿਹੜੀ ਖਿੱਚੀ ਗਈ ਐ ਨਾ ਉਹ ਬਿਲਕੁਲ -ਬਿਲਕੁਲ ਸਹੀ ਖਿੱਚੀ ਗਈ ਐ।
ਹੂੰ ਕਿਉਂਕਿ ਅਗਰ ਆ ਗਏ ਮੈਂ ਵੀ ਰੋਜ਼ ਜਾਣ ਲੱਗ ਗਈ ਉਹ ਵੀ ਚੀਜ਼ ਗ਼ਲਤ ਹੋ ਜਾਣੀ ਹੈ ਔਰ ਦੂਰ ਹੈ ਨਾ ਪਤਾ ਹੈ ਕਿ ਨਹੀਂ ਜਾ ਸਕਦੇ।
ਹਾਂ, ਹਾਂ ਬਿਲਕੁਲ। ਮੇਰਾ ਵੀ ਤਿੰਨ ਕੁ ਘੰਟੇ ਲੱਗ ਜਾਂਦੇ ਆ ਨਾ। ਚੈਨੂੰ ਤੇ ਚਲੋ। ਫਿਰ ਵੀ ਨਈ ਮ੍ਹੀਨੇ ਸਾਲ 'ਚ ਦੋ ਵਾਰੀ ਆਈ ਦਾ ਹੱਦ ਤਿੰਨ ਵਾਰੀ ਕਿਤੇ ਐਮਰਜੈਂਸੀ ਹੋਏ ਤਾਂ ਆਵਾਂਗੇ ਨਈ ਤੇ ਦੋ ਵਾਰੀ ਤੇ ਸੈਗਾ ਈ ਐ।
ਤੇ ਉੱਧਰ ਵੀ ਗਰਮੀ ਹੂੰ। ਮੈਂ ਕੈਂਣੀ ਆਂ ਪਠਾਨਕੋਟ ਵੀ ਇਸ ਤਰ੍ਹਾਂ ਦੀ ਗਰਮੀ ਹੁੰਦੀ ਜਿਸ ਤਰ੍ਹਾਂ ਕਪੂਰਥਲਾ ਹੁੰਦੀ।
ਨਈ ਥੋੜ੍ਹਾ ਜਿਹਾ ਨਾ ਇਹ ਪੈ ਜਾਂਦਾ ਹਿਮਾਚਲ 'ਚ ਏਰੀਆ
ਅੱਛਾ
ਹਾਂ। ਤੇ ਇਸ ਕਰਕੇ ਇੰਨਾ ਜਾਦਾ ਨਈ ਪੈਂਦਾ ਜੋ ਕਪੂਰਥੱਲੇ ਆਪਣੀ ਹੈਗੀ ਨਾ ਗਰਮੀ ਓ ਵਾਲੀ ਚੀਜ਼ ਨਈ ਇੱਥੇ ਹੈਗੀ ਨੋਰਮ ਮਤਲਬ ਠੀਕ ਹੈ ਜਿੱਦਣ ਦੇ ਅਸੀਂ ਆਏ ਆਈਆਂ ਤੇ ਪੱਖੇ ਥੱਲੇ ਬੋਤ ਵਧੀਆ ਰਿਲੈਕਸ ਮਿਲਦੀ ਵਾ ਓ ਚਲੋ ਹੁਣ ਬਾਰਿਸ਼ ਵੀ ਹੋ ਗਈ ਨਾ। ਤਾਂ ਕਰਕੇ ਵੀ ਔਰ ਲਾਈਟ ਨਈ ਇੰਨੀ ਜਾਂਦੀ ਸਾਡੇ ਕਪੂਰ ਕਿ ਲੇ ਤੇ ਬਹੁਤ ਜਾਦਾ ਲਾਈਟ
ਜਾਦਾ ਜਾਂਦੀ ਹਾਂ ਓ ਖੇਤਾਂ ਕਰਕੇ ਨਾ ਕੱਟ ਲੱਗਦੇ ਆ।
ਹਾਂਜੀ- ਹਾਂਜੀ
ਹੂੰ ਪਰ ਓ ਐ ਖੇਤ ਤੇ ਸਬ ਜਗ੍ਹਾ ਈ ਹੈ ਪਰ ਇੱਥੇ ਕਿਉਂ ਲੱਗਦੇ ਮੈਨੂੰ ਇਹ ਨੀ ਸਮਝ ਆਈ। ਕਿਉਕਿ ਮੈਂ ਵੀ ਇੱਥੇ ਦਿੱਲੀ ਰੈਂਣੀ ਆਂ ਹੂੰ। ਇੱਧਰ ਵੀ ਨਈ ਜਾਂਦੀ ਲਾਈਟ ਬਿਲਕੁਲ ਵੀ
ਹਾਂ ਨਈ ਸਾਡੇ ਕਪੂਰਥਲੇ ਤੇ ਵੀ ਹੁਣ ਬੋਤ ਜਾਦਾ ਜਾਣ ਲੱਗ ਪਈ ਏ।
ਹੂੰ ਲਾਈਟ ਨਾਲ ਸਾਰੇ ਕੰਮ ਹੈ ਕਿਚਨ ਦਾ ਅਸੀਂ ਵਿਦਊਟ ਇਲੈਕਟ੍ਰੀਸਿਟੀ ਸੋਚ ਹੀ ਨਈ ਸਕਦੇ ਜੋ ਕਪਰ ਚਲਾਣਾ ਬਲੈਂਡਰ ਚਲਾਣਾ ਗਰਮੀਆਂ 'ਚ ਤੇ ਸਾਰੀ ਚੀਜ਼ਾਂ ਹੀ ਚੱਲਣੀਆਂ
ਸਭ ਚੀਜ਼ਾਂ ਚੱਲਣੀਆਂ ਹੋਰ ਕੀ
ਉਹੀ ਲਾਈਟ ਨਾ ਹੋਵੇ ਤੇ ਬੰਦਾ ਤੇ ਬਸ ਬੈਠ ਜਾਵੇ ਵਿਹਲਾ ਔਰ ਸਾਨੂੰ ਪੈਲੇ ਵਾਲੇ ਜਿਹੜੀ ਚੀਜ਼ਾਂ ਓ ਚੀਜ਼ਾਂ ਦੀ ਆਦਤ ਹੀ ਛੁੱ ਛੂਟ ਗਈ ਹੈ ਹੱਥ ਨਾ ਕਰਨ ਦੀ ਗਰੇੇਟ ਕਰਨ ਦੀ ਹਾਂ। ਅਸੀਂ ਗੈਜਟਸ ਦੇ ਅਧੀਨ ਹੋ ਗਏ ਹੋਏ ਆਂ ਬਿਲਕੁਲ ਹੀ ਨਾ।
ਹੂੰ ਅੱਛਾ ਬਿਲਕੁਲ-ਬਿਲਕੁਲ ਮਾਹੌਲ ਹਿਸਾਬ ਨਾਲ ਯੂਜ਼ਡ ਹੋਵੇ ਨਾ ਸਭ ਸਰਵਿਸਿਸ ਵਧੀਆ ਮਿਲ ਰਈਆਂ।
ਹੂੰ ਹੋਰ ਪ੍ਰਿੰਸੀ ਕੀ ਕਰ ਰਈ ਐ।
ਪ੍ਰਿੰਸੀ ਬੈਠੇ ਹੋਏ ਆ ਕੋਠੇ ਦੇ ਬੱਚੇ ਨਾਤੀ ਵੀ ਨੀ ਨਾਸ਼ਤਾ ਕਰ ਲਿਆ ਵ ਸੁਸਤੀ ਪਈ ਰਾਤੀ ਨਾ ਇੱਕ ਐਕਚੁਲੀ ਮਸਤੀ ਕਰਦੇ-ਕਰਦੇ ਸਾਨੂੰ ਸਵਾ ਬਾਰ੍ਹਾਂ ਸਾਢੇ ਬਾਰ੍ਹਾਂ ਹੋ ਗੇ ਲੰਮੇ ਪੈਂਦਿਆ। ਇੱਕ ਵਜ ਗਿਆ ਸੌਂਦਿਆਂ ਹਨਾ।
ਸੋਣ ਨੂੰ ਮਨ ਹੀ ਨੀ ਕਰਦਾ ਨਾਨਕੇ ਜਾ ਕੇ ਪੇਕੇ ਜਾ ਕੇ ਸੋਣ ਨੂੰ ਰਾਤੀ ਮਨ ਨੀ ਕਰਦਾ।
ਮੈਂ ਨਾ ਅੱਗੇ ਸੋਚਦੀ ਮੈਂ ਕਿ ਹੋਰ ਬੱਚੇ ਵੱਡੇ ਹੋ ਗਏ ਆ ਹੋਰ ਇ ਅੱਧੀ ਵਾਰੀ ਇਕੱਠੇ ਹੋਣਗੇ ਬਸ ਫਿਰ ਸਭ ਨੇ ਆਪੋ ਆਪਣੀ ਥਾਈ ਹੋ ਜਾਣਾ ਆ। ਆਣਾ ਈ ਨਈ ਕਿਸੇ ਨੇ।
ਸਈ ਗੱਲ ਐ। ਔਰ ਇਹ ਜੋ ਟਾਈਮ ਹੈ ਨਾ ਬੜਾ ਪ੍ਰੀਸ਼ੀਅਸ ਹੈ ਅ ਜਿੱਦਾਂ ਮੈਂ ਈ ਲਗਾ ਲਓ। ਆਪਣੇ ਨਾਨਕੇ ਜਾਂਦੀ ਸੀ ਸਾਰੇ ਤਿੰਨੋ ਮਾਮਾ ਦੀ ਲੜਕ ਕੀਆਂ ਹਾਂ ਰਾਤੀ ਇੰਨੀ ਗੱਪਸ਼ੱਪ ਕਰਨੀ ਰਾਤੀ ਸੋਣਾ ਹੀ ਨਈ ਸੋਣ ਹੀ ਨਈ ਦੇਣਾ ਇੱਕ ਦੂਸੇ
ਹੋਰ ਕੀ ਸੋਣਾ ਈ ਨਹੀਂ ਹੋਰ ਕੀ ਰਾਤੀ ਤਿੰਨ-ਚਾਰ ਰੀਲਸ ਬਣਾਈਆਂ ਮਸਤੀ ਕੀਤੀ ਪਿੱਲੋ ਵਲੀ ਹੇਨਾ ਗੇਮ ਖੇਡੀ ਬੋਹਤ ਫਨ ਕੀਤਾ ਤੇ ਹਿਮਾਚਲ ਚ ਕੁੰਮ ਕੇ ਆਏ ਤੇ ਹੁਣ ਬਸ ਮੈਂ ਕੇਆ ਕਿ ਏ ਯਾਦਾਂ ਈ ਰਹਿ ਜਾਂਦੀਆਂ ਬਾਦ ਵਿੱਚ ਫਿਰ ਬਸ ਵਿਹਆਵਾਂ ਤੇ ਇਕੱਠੇ ਹੁੰਦੇ ਆ।
ਹੂੰ ਹੁਣ ਮੈਂ ਕਈ ਵਾਰੀ ਕੈਣੀ ਆ ਅਸੀ ਇੱਕ ਠੇ ਹੁਣੇ ਆਾਂ ਪਰ ਓਈ ਐ ਸਾਰੇ ਮੈਰਿਡ ਐ ਏਕ ਹੈ ਅਨਮੈਰਿਡ ਪਰ ਓ ਪੋਸੀਬਲ ਈ ਨੀ ਕਿ ਇੱਕ ਇੱਕੋ ਟਾਈਮ ਤੇ ਸਾਰੇ ਕੱਠੇ ਹੋ ਪਾਈਏ।
ਕੇ ਹੋਣ ਹਾਂ
ਸਾਰੇਆਂ ਦਾ ਏਨਾ ਬਿਜ਼ੀ ਸ਼ਐਡਿਊਲ ਹੈਗਾ ਵੈ।
ਬਿਲਕੁਲ-ਬਿਲਕੁਲ।
ਤੇ ਹੁਣ ਏਨਾ ਯਾਦ ਆਂਦਾ। ਅ ਅਸੀਂ ਇੱਥੋਂ ਤੱਕ ਕਿ ਗਰਮੀਆਂ ਚ ਵੀ ਨਾ ਏ ਸੀ ਚ ਸਾਰੇ ਸੌਂਦੇ ਹੀ ਮਾਮਾ-ਮਾਮੀ ਵਗੈ ਵੈਰਾ ਨਾਨਾ-ਨਾਨੀ ਪਰ ਅਸੀਂ ਕਹਿਣੇ ਨਈ ਅਸੀਂ ਛੱਤ ਤੇ ਜਾ ਕੇ ਸੋਣਾ ਸਾਨੂੰ ਕੂਲਰ ਲਗਾ ਦੋ। ਓ ਚਾਏ ਨੀਂਦ ਨਾ ਪੂਰੀ ਹੋਏ ਸਵੇਰੇ ਕੀ ਹੁੰਦਾ ਜਲਦੀ ਉੱਠਣਾ ਪੈ ਜਾਂਦਾ। ਮਖੀਆਂ ਆ ਜਾਣਗੀਆਂ ਸੂਰਜ ਆ ਜੇਗਾ ਨੀਚੇ ਆ ਕੇ ਦੋਬਾਰਾ ਸੋਵਾਂਗੇ। ਕਾਰਦੇ ਵੀ ਪਰੇਸ਼ਾਨ ਤੁਸੀਂ ਜਲਦੀ ਉੱਠ ਠਣਾ ਹੈ ਨੀ ਡਿਸਟਰਬ ਹੀ ਕਰਦੇ ਹੋ ਸਾਨੂੰ ਪਰ ਨਈ ਓ ਮਜ਼ਾ ਹੀ
ਓ ਮਜ਼ਾ ਈ ਅਲੱਗ ਵਾ ਹੋਰ
ਹੂੰ ਚੈਕ ਕੀ ਕਰ ਰੇਹਾ ਫੇਰ
ਲਕਸ਼ੇ ਵੀ ਬੈਠਾ ਆ ਬੱਚੇ ਬੈਠੇ ਦੋਵੇਂ ਕੁੜੀਆਂ ਬੈਠੀਆ ਅ ਪਤੀਜੀਆਂ ਮੇਰੀਆਂ ਓ ਵੀ ਬੈਠੀਆਂ ਹੋਈਆਂ ਨਾ-ਨੂੰ ਕੇ।
ਅੱਛਾ ਹੋਰ ਕੀ ਕੈੰਦੇ ਦੋਨੋ ਬੱਚਿਆਂ ਦੀ ਕਿੱਦਾਂ ਕੁਆਲੀਫਿਕੇਸ਼ਨ ਕੰਪਲੀਟ ਹੋ ਗਈ ਕੇ ਹਲੇ ਰੈਂਦੀ ਐ।
ਹਾਂਜੀ ਲਕਸ਼ ਹਜੇ ਪਲੱਸ ਵਨ ਚ ਐ ਤੇ ਕਵਿੰ ਅ ਇਹਦਾ ਜੇੜਾ ਆ ਲਾਸਟ ਫਾਈਨਲ ਈਅਰ ਆ ਉਸ ਤੋਂ ਬਾਅਦ ਇਹਦੀ ਜੇੜੀ ਓ‌ ਇੰਟਰਨਸ਼ਿਪ ਲੱਗਨੀ ਮਤਲਬ ਦੋ ਸਾਲ ਟੋਟਲ ਕਹਿ ਲੋ ਹੈਗੇ ਆ ਹਜੇ ਵੀ।
ਅੱਛਾ।
ਹੂੰ।
ਔਰ ਲਕਸ਼ ਬਲੱਸਵਾਨ ਵਿੱਚ ਇਹਨੇ ਕੀ ਸਟ੍ਰੀਮ ਲਿਤਾ।
ਕੋਮਰਸ਼
ਕੋਮਸ ਠੀਕ ਐ ਤੇ ਸੀ ਏ ਵਗੈਰਾ ਸੋਚ ਰੇਹਾ ਫਿਰ ਕਰਨ ਦੀ
ਦੇਖੋ ਹੈੱਲ ਸਾਡੇ ਕੀ ਬਣਦਾ ਹੈਨਾ
ਹਾਂ ਸੀਏ ਦੇਖੋ ਸੀ ਏ ਚ ਸਟਰਗਲ ਪੈਲਾਂ ਬੋਹਤ ਹੈ ਪਰ ਅਗਰ ਕਲੀਅਰ ਹੋ ਗਯਾ ਨਾ ਫਿਰ ਬੋਹਤ ਜ਼ਿਆਦਾ ਫਾਇਦਾ ਐ ਇਹਨੂੰ ਬੈਨੀਫਿਟ ਬੋਹਤ ਹੈ ਇਸ ਚੀਜ਼ ਦਾ ਹੂੰ
ਬਾਕੀ ਫਿਲਹਾਲ ਹਜੇ ਤਾਂ ਕੁਛ ਨੀ ਇੱਦਾਂ ਦਾ ਸੋਚਿਆ ਬਾਕੀ ਵੇਖੋ ਅਗਰ ਇੰਟਰਸਟ ਇਹਦਾ ਮਤਲਬ ਪਲੱਸ ਟੂ ਬੋਹਤ ਵਧੀਆ ਦੀ ਰਹੀ ਇੰਟਰਸਟ ਇਦਾ ਬਣਯਾ ਰੇਆ। ਤੇ ਫਿਰ ਚਲੋ ਵੈਲ ਐਂਡ ਗੁੱਡ ਵਾ ਨਈ ਤਾਂ ਫਿਰ ਬਾਕੀ ਤਾਂ ਚਲੋ ਹੈ ਹੀ ਐ ਸਕੂਲ ਚ
ਦੇਖੋ ਮੇਨ ਤੇ ਗੱਲ ਨਾ ਇੰਟਰਸਟ ਦੀ ਹੁੰਦੀ ਐ ਓ ਫੀਲਡ ਚੂਜ ਕਰੋ ਜਿਰੇ ਚ ਇੰਟਰਸਟ ਹੈਗਾ ਵੈ।
ਹਾਂ।
ਹੂੰ ਅਦਰਵਾਈਜ਼ ਪੜ੍ਹਨ ਦਾ ਕੋਈ ਫਾਇਦਾ ਨੀ ਹੈ ਕਿਉਂਕਿ ਜੋ ਆਪਾਂ ਅਪਲਾਈ ਨੀ ਕਰ ਪਾਵਾਂਗੇ ਓਦਾ ਫਾਇਦਾ ਨੀ ਐ ਨਾ ਕਿ ਆਪਾਂ ਵੇਸਟੇਜ ਆੱਫ ਮਨੀ ਕਰਦੇ ਰਵਾਂਗੇ ਲਗਾਤਾਰ ਹੂੰ ਮੈਨੂੰ ਵੀ ਹੁਨ ਬੜਾ ਹੁੰਦਾ ਐ, ਮੈਨੂੰ ਆਈਡੀਆ ਨਹੀਂ ਸੀ, ਕਿ ਵਿਆਹ ਮੇਰੇ, ਦਿੱਲੀ ਹੋ ਜਾਏਗਾ, ਤੇ ਇੰਨੀਆਂ ਕੰਪਨੀਜ਼ ਵਗੈਰਾ ਹੈਗੀਆਂ ਵੇ।
ਹਾਂ,
ਮੇਰੀ ਸੋਚ ਸੀ, ਕਿ ਮੈਂ ਆਪਨਾ ਸਾਇੰਸ ਸਟਰੀਮ ਲੈ ਕੇ ਬੀ -ਐੱਸ- ਸੀ, ਨੋਨ ਮੈਡੀਕਲ ਕਰਕੇ ਪਾਪਾ ਕੇਹ ਰਹੇ ਬੀ ਐਡ ਕਰ ਲੈ। ਟੀਚਰ ਬਣ ਜਾਂ, ਇਹੀ ਇਸੇ ਟੀਚ ਸਾਇੰਸ ਦੀ।
ਹੂੰ-ਹੂੰ,
ਅਗਰ, ਮੈਨੂੰ ਥੋੜ੍ਹਾ ਜਿਹਾ ਵੀ ਆਈਡੀਆ ਹੁੰਦਾ ਨਾ, ਕਿ ਮੈਂ ਇੱਥੇ ਦਿੱਲੀ ਆਣਾ, ਮੈਂ ਆਪਣਾ ਏਨੂੰ ਹੀ - ਬੀ- ਐੱਸ- ਸੀ ਤੋਂ ਬਾਅਦ ਐੱਮ- ਐੱਸ -ਸੀ, ਆਈ- ਟੀ ਵਗੈਰਾ ਕੰਪਲੀਟ ਕਰ ਲੈਂਦੀ, ਮੈਨੂੰ ਉੱਥੇ ਇੱਕ ਕੰਪਨੀ 'ਚ ਜੋਬ ਮਿਲ ਜਾਣੀ ਸੀ।
ਹਾਂ। ਪਤਾ ਕਿ, ਨਾ ਆਊ ਪੰਜਾਬ ਤੋਂ ਬਾਹਰ ਬਹੁਤ ਜਾਦਾ ਇੰਡਸਟਰੀਜ਼ ਵਾ। ਏਰੀਏ ਨੇ, ਔਰ ਕੰਪਨੀਜ ਵੀ ਹੈਗੀਆਂ ਵਾ, ਆਪਣੇ ਪੰਜਾਬ 'ਚ ਕੁਛ ਹੈ ਨਈ ਇਸ ਕਰਕੇ ਆਪਣੇ, ਪੰਜਾਬ ਦੇ ਲੋਕ ਨਾ, ਇੱਕ ਬਸ ਟੀਚਰ ਕੁੜੀਆਂ ਲਈ ਸਪੈਸ਼ਲੀ ਬੈਂਕਿੰਗ ਜਾਂ ਫਿਰ ਟੀਚਿੰਗ ਜੋਬ, ਬਸ ਏਨੂੰ ਈ ਜਾਦਾ ਪ੍ਰੈਫਰ ਕਰਦੀ। ਆ ਜਾ ਕੇ ਫਿਰ ਬਿਊਟੀਸ਼ਨ ਹੋ ਗਿਆ, ਜਾਂ ਸਿਲਾਈ ਕਢਾਈ ਬਸ।
ਹੂੰ, ਤੇ ਥੋੜ੍ਹਾ ਜਿਹਾ, ਮੈਨੂੰ ਹੁਣ ਫੀਲ ਹੁੰਦਾ, ਮੈਂ ਕਿਆ ਸਾਡੇ ਸਾਰੇ ਇੱਥੇ ਨੌਆਂ, ਕੁੜੀਆਂ ਸਾਰੀਆਂ ਆਈ ਟੀ, ਕੰਪਿਊਟਰ ਕੰਪਨੀਸ 'ਚ ਲੱਗੀਆਂ ਹੋਈਆਂ। ਔਰ ਮੈਂ ਟੀਚਿੰਗ ਫੇਰ, ਮੈਨੂੰ ਹੁਣ ਪਤਾ ਕਿ ਇੰਟ੍ਸ ਹੀ ਟੀਚਿੰਗ ਵ ਅਗਰ, ਮੈਂ ਹੁਣ ਵੀ ਕੋਰਸ ਕਰਾਂ। ਅਗਰ ਹੁਣ ਮੈਂ ਮੈਨੂੰ ਕੋਰਸ ਕਰਾ ਦੇਣ, ਮੈਂ ਨਹੀਂ ਕਰ ਸਕਦੀ, ਕਿਉਂਕਿ ਹੁਣ ਮੈਨੂੰ ਏਹ 'ਚ ਮਜ਼ਾ ਆਉਣ ਲੱਗ ਗਿਆ ਟੀਚਿੰਗ 'ਚ
ਹਾਂ। ਨਹੀਂ, ਚਲੋ ਆਪਣਾ ਪ੍ਰੋਫੈਸ਼ਨ ਵੀ ਮਾੜਾ ਨਹੀਂ ਹੈਗਾ, ਬਟ ਜੋ ਉੱਧਰ ਮਾਹੌਲ ਆਪਾਂ ਨੂੰ ਉਹ ਜਾਦਾ ਵਧੀਆ ਲੱਗਦਾ ਨਾ, ਵੀ ਉਹ ਪਤਾ ਨੀ ਕਿੰਨਾ ਕੁ ਵਧੀਆ ਵੋ ਐ ਨਾ ਬਾ, ਬਾਕੀ ਹਰ ਇੱਕ ਪ੍ਰੋਫੈਸ਼ਨ ਆਪਣੀ ਥਾਂ ਸਈ ਆ ਬਾਕੀ ਮਾਹੌਲ ਦੇ ਹਿਸਾਬ ਨਾਲ ਚੱਲ ਰਿਹਾ ਨਾ।
ਬਿਲਕੁਲ -ਬਿਲਕੁਲ, ਪਰ ਏਹ ਐ ਕਿ ਦੇਖੋ ਅਗਰ ਦੇਖਿਆ ਜਾਵੇ ਤੁਆਡੇ ਸੋਸਾਇਟੀ ਵਿੱਚ ਵੀ ਇੱਕ ਹੈਗੀ, ਸਾਕਸ਼ੀ ਜੋ ਟਿਊਸ਼ਨ ਵਗੈਰਾ ਦਿੰਦੀ ਐ, ਅਗਰ ਓਹੀ ਐ ਨਾ ਕਿ ਏਹ ਆਪਨੇ ਉੱਪਰ ਐ ਕਿ ਅਸੀਂ ਆਪਣੇ ਪ੍ਰੋਫੈਸ਼ਨ ਨੂੰ ਕਿੰਨਾ, ਐਕਸਟੈਂਡ ਕਰਕੇ ਬੈਨੀਫਿਟ ਲੈ ਸਕਦੇ ਆਂ। ਉਨਾਂ ਨੇ ਆਪਨੇ ਆਪ ਨੂੰ ਬਹੁਤ ਓ ਕਰ ਲਿਆ ਔਰ ਉਨਾਂ ਦੇ ਬਾਹਰ ਵੀ ਬੱਚੇ ਕਿੰਨੇ ਟਿਊਸ਼ਨ ਵਾਲੇ ਆਂਦੇ ਆ, ਅਗਰ ਆਪਾਂ ਵੀ ਇੱਦਾਂ ਆਪਨੇ ਆਪ ਦਾ ਵੇ ਕੇ ਆਪਨੇ ਸਕਿੱਲ ਨੂੰ ਡਿਵੈਲਪ ਕਰਨਾ ਪਏਗਾ ਕਿ, ਜਾਦਾ ਤੋਂ ਜਾਦਾ ਬੱਚੇ ਸਾਡੇ ਕੋਲ ਪੜ੍ਹਨ ਟਿਊਸ਼ਨ, ਹੂੰ।
ਚਲੋ ਠੀਕ ਐ, ਹੈਨਾ ਫਿਰ ਮਿਲਦੇ ਆ।
ਹਾਂਜੀ ਠੀਕ ਐ ਦੀਦੀ, ਓਕੇ, ਹਾਂਜੀ ਠੀਕ ਹੈ।
ਓਕੇ-ਬਾਏ।
ਓਕੇ-ਬਾਏ।